ਉਹ ਹਾਂਜੀ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਤੁਹਾਡਾ?
ਹੋਰ ਕੀ ਹਾਲ ਹੈ ਤੁਹਾਡਾ? ਹਾਂਜੀ।
ਹਾਂਜੀ- ਹਾਂਜੀ।
ਮੈਂ ਕਿਹਾ ਬੜੇ ਦਿਨ ਹੋ ਗਏ ਨੇ ਮਿਲੇ ਨੀ ਚਲੋ ਫੋਨ ਕਰਨੀ ਆ ਪੁੱਛਾਂ‌। ਕੀ ਗੱਲ।
ਹਾਂਜੀ, ਵਧੀਆ ਕੀਤਾ ਕਰ ਲਿਆ ਤੁਸੀਂ। ਫੋਨ ਨਹੀਂ, ਆਉਂਦੇ ਜਾਂਦੇ ਹਾਂ, ਐਸੀ ਗੱਲ ਨਹੀਂ ਹੈਗੀ ਆਂਦੇ ਜਾਂਦੇ ਹਾਂ, ਇਹ ਧੋਨੀ ਹੈ। ਅੱਛਾ, ਹੋਰ ਸੁਣਾਓ ਤੁਸੀਂ ਕੀ ਕਰਦੇ?
ਹਾਂਜੀ, ਕੁਛ ਨੀ ਬਸ ਬੈਠੇ ਸੀ, ਹਾਂ, ਹਾਂਜੀ, ਠੀਕ ਆ।
ਅੱਛਾ, ਹੋਰ ਪ੍ਰਸ਼ਾਦਾ ਸ਼ਕ ਲਿਆ।
ਛੱਕ ਲਿਆ ਪ੍ਰਸ਼ਾਦਾ। ਅੱਜ ਬਸ ਲੇਟ ਹੋਗੇ ਸੀ। ਅੱਜ ਦੇਰ ਨਾਲ ਬਣਾਈ ਰੋਟੀ। ਹਾਂ। ਹਾਂਜੀ।
ਅੱਛਾ, ਕਿਉਂ ਕੀ ਗੱਲ ਅੱਜ ਰੋਟੀ ਦੇਰ ਨਾਲ ਬਣਾਈਏ।
ਬਸ ਅੱਜ ਕੋਈ ਆ ਗਏ ਸਨ।
ਅੱਛਾ- ਅੱਛਾ।
ਹਾਂਜੀ ਬਸ ਉਹ ਫਿਰ ਲੇਟ ਗਏ ਨੇ, ਤੇ ਫਿਰ ਲੇਟ ਹੀ ਰੋਟੀ ਬਣਾਈ ਹੈ‌।
ਗਾਈ ਰਹਿੰਦਾ।
ਹਾਂਜੀ।
ਅੱਛਾ, ਹਾਂਜੀ-ਹਾਂਜੀ, ਆਇਆ ਸੀ ਕਿਸੇ ਰਿਸ਼ਤੇਦਾਰ ਦਾ ਫੋ ਫੋਨ ਮੈਨੂੰ ਕਿਸੇ ਭੈਣ ਜੀ ਦਾ।
ਅੱਛਾ ਜੀ। ਕੀ ਕਹਿੰਦੇ ਸਨ।
ਫ਼ੋਨ ਆਇਆ ਸੀ, ਕਹਿੰਦੇ ਪੇ ਸੀ ਕਹਿੰਦੇ ਅੱਜ ਪੂੜੇ ਖਾਧੇ ਸੀ ਮੈਂ।
ਅੱਛਾ, ਹਾਂ, ਅੱਜ ਪੂੜੇ ਬਣਾਏ ਸਨ ਵੇਸਨ ਦੇ। ਬੱਚੇ ਨਾ ਬੜੇ ਹਾਂ, ਬੜੇ ਸਵਾਦ ਨਾਲ ਖਾਂਦੇ ਨੇ। ਨਾਲੇ ਸਾਰਿਆਂ ਨੂੰ ਥੋੜਾ ਕੋਲਡ ਹੋਇਆ ਸੀ, ਤੇ ਮੈਂ ਕਿਹਾ ਚਲੋ ਪੂੜਾ ਹੀ ਬਣਾ ਲੈਂਦੇ ਆ। ਹੋਰ ਸੁਣਾਓ, ਹਾਂਜੀ। ਜੀ।
ਹੈਲੋ, ਹਾਂਜੀ। ਜੀ ਭੈਣ ਜੀ, ਕੀ ਗੱਲ ਅਵਾਜ਼ ਹਾਂਜੀ ਭੈਣ ਜੀ ਵਿੱਚ ਅਵਾਜ਼ ਬੰਦ ਹੋ ਗਈ ਸੀ ਤੁਹਾਡੀ ਭੈਣ ਜੀ।
ਬੋਲਦੀ ਪਈ ਆ। ਹੈਲੋ।
ਬਸ ਉਹ ਪਿੱਛੋਂ ਹੀ ਕਈ ਵਾਰੀ ਨੈਟਵਰਕ ਇਸ਼ੂ ਹੋ ਜਾਂਦਾ ਨਾ ਭੈਣ ਜੀ।
ਹਾਂਜੀ, ਹੋਰ ਭੈਣ ਜੀ। ਤੁਸੀਂ ਸੁਣਾਓ, ਕੋਈ ਸ਼ੋਪੀਗ
ਜਾਂਦਾ ਨਾ ਭੈਣ ਜੀ।
ਹਾਂਜੀ।
ਵਾਜ ਦੱਬ ਜਾਂਦੀ ਐ, ਹਾਂਜੀ।
ਹਾਂਜੀ। ਹੋਰ ਸੁਣਾਓ, ਕੋਈ ਗਏ ਹੋ ਸ਼ੋਪਿੰਗ- ਸ਼ੂਪਿੰਗ ਕਰਨ ਤੁਸੀਂ।
ਹਾਂਜੀ-ਹਾਂਜੀ ਕੱਲ ਭੈਣ ਜੀ ਜਬਰ ਦਸਤੀ ਦੁਕਾਨ ਤੇ ਲੈ ਗਈ, ਮੈਨੂੰ ਮੇਰੀ ਭੈਣ ਜੀ। ਭੈਣ ਜੀ ਕੋਲ ਆਈ ਸੀ ਨਾ ਮੈਂ
ਅੱਛਾ ਜੀ। ਹਾਂਜੀ, ਕਿਹੜੀ ਸ਼ੋਪਿੰਗ ਕੀਤੀ?
ਭੈਣ ਜੀ ਨੂੰ ਬੜਾ ਮਨਾ ਕੀਤਾ ਤਾਂ ਨਈ ਭੈਨ ਜੀ ਨੇ ਜਬਰਤ ਬੱਸ ਭੈਨਜੀ ਨੇ ਸੂਟ ਦਵਾਤੈ ਜਬਰਜਸਤੀ। ਬੜਾ ਮਨਾ ਕੀਤਾ ਮੈਂ ਭੈਨ ਜੀ ਨੂੰ, ਨੇ ਕਹਿੰਦੇ ਨਹੀਂ ਭੈਨ ਜੀ ਮੈਂ ਤੇ ਤੁਆਨੂੰ ਸੂਟ ਲੈ
ਅੱਛਾ, ਚਲੋ ਭੈਨਾਂ ਨੇ ਭੈਨਾਂ ਆਪਸਚ ਵਰਤਨ ਦਿਆਂ ਈ ਨੇ
ਸੋਨੀ ਵਰਾਈ ਟੀ ਜੇ ਭੈਨ ਜੀ। ਹਾਂਜੀ, ਹਾਂਜੀ ਭੈਨ ਜੀ ਪੰਜਾਬ ਵਿਚ ਬੜੀ ਸੋਨੀ ਵਰਾਇਟੀ ਜੇ ਕੱਪੜੇ ਦੀ ਬੋਤ ਸੋਨੀ, ਹੈਗੀ ਐਥੇ ਹੈਗੀ ਭੈਨ ਜੀ ਏਦੇ ਪਰੇ ਨੂੰ ਜਾ ਕੇ ਦੁਕਾਨ ਹੈਗੀ ਏਕ।
ਅੱਛਾ। ਅੱਛਾ ਜੀ। ਓਥੇ ਐ ਐ ਤੇ ਲੁਦੇਆਨੇ ਚ ਹੀ ਬੜੀਆਂ ਵਦੀਆ ਕੱਪੜੇਆਂ ਦੀ ਦੁਕਾਨਾਂ ਨੇ। ਪੰਜਾਬ
ਹਾਂਜੀ, ਹਾਂਜੀ। ਭੈਨ ਜੀ ਲੁਦੇਆਨ ਚ ਤੇ ਬੋਤ ਵਦੀਆ ਦੁਕਾਨਾਂ ਨੇ। ਬਾਕੀ ਹੁਨ ਲੁਦੇਆ ਨਈ, ਨਈ ਆਈ ਦੀ ਨਾ ਮੈਂ ਆਪ ਲੁਦੇਆਣੇ ਤੋਂ, ਅੱਗੇ ਕਿਤੇ ਆਈ ਹੋਈ ਆਂ ਭੈਨ ਜੀ।
ਪੂਰੀ ਮਾਰਕਿਟ ਬਨੀ ਹੋਈ ਏ।
ਲੁਧੇਆਨੇ ਵਿੱਚ?
ਹਾਂ, ਬੋਤ ਵਦੀਆ ਸਮਾਨ ਮਿਲਦੈ ਓਥੇ। ਕੱਪੜੇ, ਸਸਤੇ ਮਿਲਦੇ ਨੇ। ਹਾਂਜੀ, ਹਾਂਜੀ, ਹਾਂਜੀ ਹਾਂ- ਹਾਂ ਇੱਕ ਵਾਰੀ ਜਾ ਕੇ ਵੇਖਿਆ ਜੇ, ਹਾਂਜੀ।
ਹਾਂਜੀ, ਹਾਂਜੀ।
ਹੋਰ ਸੁਨਾਓ, ਹਾਂਜੀ। ਹੋਰ ਰੋਟੀ- ਰੁਟੀ ਖਾ ਲੀ ਫੇਰ ਤੁਸੀ?
ਨਹੀਂ ਭੈਨ ਜੀ, ਬਜਾਰ ਲੰਗ ਗੇ ਸਾਂ ਆ ਕੇ ਏਕ ਪਾਸੇ ਭੈਨ ਜੀ ਨੇ ਪਨੀਰ ਬਨਾਏਆ
ਅੱਛਾ, ਅੱਛਾ ਪਨੀਰ ਫੇਰ ਤੁਸੀਂ ਫਰਾਈ ਕਰਕੇ ਬਨਾਂਦੇ ਦੇ ਹੋ? ਜਾਂ ਇੰਜੇ ਬਨਾਂਦੇ ਓ।
ਨਈ, ਨਈ ਐਵੇਂ ਈ ਬਨਾਨੇ ਆ। ਆਪਾਂ ਤੇ ਫਰਾਈ ਨਈ ਕਰਦੇ।
ਅੱਛਾ, ਏਕ ਪਨੀਰ ਦੇ ਵਿੱਚ ਬੋਤ ਵਦੀਆ ਬਨਦੈ ਨਾ ਸ਼ਿਮਲਾ ਮਰਚ ਪਾ ਕੇ, ਬੋਤ ਸਵਾਦ ਬਨਦਾ ਐ ਪੇਆਜ ਵੱਡਾ ਵਡੇ- ਵੱਡੇ ਪਾ ਕੇ, ਗੋਲ ਕੱਟ ਕੇ ਪਿਆਜ ਫਿਰ ਤਾਂ ਬਣਦਾ ਬਹੁਤ ਸਵਾਦ ਬਣਦਾ।
ਅੱਛਾ।
ਹਾਂਜੀ।
ਨਹੀਂ ਭੈਣ ਜੀ, ਪਾਈ ਇਹ ਸ਼ਿਮਲਾ ਮਿਰਚ ਭੈਣ ਜੀ ਨੇ ਪਾਈ ਹੈ।
ਅੱਛਾ-ਅੱਛਾ, ਬਹੁਤ ਸਵਾਦ ਬਣ, ਹਾਂਜੀ ਹੋਰ ਤੁਸੀਂ ਫੇਰ ਉਹ ਬਣਾ ਲੈਦੇ ਚੀਜ਼ ਚਿੱਲੀ ਬਣਾ ਲੈਣਦੇ ਉਹ ਘਰ।
ਹਾਂਜੀ-ਹਾਂਜੀ ਭੈਣ ਜੀ, ਉਹ ਤੇ ਮੈਂ ਬਣਾ ਲੈਂਦੀ ਆ ਚੀਜ਼ ਚਿੱਲੀ ਤੇ। ਹਾਂਜੀ।
ਅੱਛਾ, ਉਹ ਕਿਸ ਤਰ੍ਹਾਂ ਬਣਾਉਂਦੇ ਹੋ ਫਿਰ ਤੁਸੀਂ। ਹਮ।
ਉਖੀ ਨਹੀਂ ਹੈਗੀ ਜੇ।
ਅੱਛ, ਅੱਛਾ, ਚਲੋ ਦੱਸੋ ਫੇਰ ਤੁਸੀਂ ਮੈਨੂੰ ਕਿਸ ਤਰ੍ਹਾਂ ਬਣਾਉਦੇ ਹੋ, ਮੈਂ ਵੀ ਬਣਾਵਾਂ।
ਪਹਿਲੇ ਤੇ ਭੈਣ ਜੀ ਤੁਸੀਂ ਸਭ ਤੋਂ ਪਹਿਲੇ ਬਾਜ਼ਾਰ ਜਾਣਾ।
ਹਾਂਜੀ।
ਪਹਿਲੇ ਤਾਂ ਭੈਣ ਜੀ ਸਭ ਤੋਂ ਪਹਿਲੇ, ਬਜ਼ਾਰ ਜਾਣਾ।
ਅੱਛਾ।
ਬਜ਼ਾਰੋਂ ਪਨੀਰ ਸ਼ਿਮਲਾ ਮਿਰਚ ਤੇ ਪਿਆਜ ਇਹ ਸਾਰੇ ਲੈ ਕੇ ਆਣੇ ਨੇ।
ਹਾਂਜੀ, ਚਲੋ ਸਵਾਦ ਲੈਣੇ ਨੇ ਤੇ ਫਿਰ ਟੈਮ ਤੇ ਫੇਰ ਲਾਣਾ ਪੇਣਾ
ਹਾਂਜੀ ਭੈਣ ਜੀ ਇਹ ਤਾਂ ਹੈ, ਬਿਲਕੁਲ ਸਹੀ ਕਿਹਾ ਤੁਸੀਂ ਸਵਾਦ ਲੈਣੇ ਤੇ ਫਿਰ ਟਾਈਮ ਤਾਂ ਲੱਗਣਾ ਹੀ ਹੈ ਭੈਣ ਜੀ ਫੇਰ ਆਪਾਂ ਅਸੀਂ ਪੱਕੀ ਕਰਨਾ ਵ ਭੈਣ ਜੀ, ਅਸੀਂ ਉਹਨਾਂ ਨੂੰ ਨਾ ਪਨੀਰ ਨੂੰ ਪਿਆਜ ਅਤੇ ਸ਼ਿਮਲਾ ਮਰਚ ਨੂੰ ਨਾ ਕੱਟਣਾ, ਥੋੜ੍ਹਾ ਨਾ ਜਿਵੇਂ ਕੱਲੀਆਂ ਨਹੀਂ ਹੁੰਦੀਆਂ ਪੰਖੜੀਆਂ ਕੱਲੀਆਂ ਇਸ ਹਿਸਾਬ ਦਾ ਕੱਟਣਾ ਭੈਣ ਜੀ ਆਪਾਂ, ਪਿਆਜ਼ ਅਤੇ ਸ਼ਿਮਲਾ ਮਿਰਚ ਨੂੰ ਇਨਾ ਚੌੜਾ ਕੱਟਣਾ, ਫਿਰ ਆਪਾਂ ਸ਼ਿਮਲਾ ਮਿਰਚ ਤੇ ਪਿਆਜ ਪਹਿਲੇ ਆਪਾਂ ਫਿਰ ਪਨੀਰ ਨੂੰ ਕੱਟਣਾ।
ਅੱਛਾ- ਅੱਛਾ।
ਜਿਵੇਂ ਬੋਕਸਿਸ ਹੁੰਦੇ ਨੇ ਨਾ। ਐਵੇਂ, ਐਵੇਂ ਕੱਟਣਾ ਹੈ ਤੇ ਫੇਰ ਉਸ ਤੋਂ ਬਾਅਦ ਅਸੀਂ ਉਹਨੂੰ ਪਨੀਰ ਨੂੰ ਨਾ ਥੋੜ੍ਹਾ ਜਿਹਾ ਅਰਣ ਲੈਣਾ ਹੈ।
ਅੱਛਾ!
ਅਰਾਰੋਟ ਦਾ ਨਾ
ਅੱਛਾ-ਅੱਛਾ ਅਰਾ ਰੋਡ ਪਾ ਕੇ ਅੱਛਾ ਉਹ ਫੇਰ ਉਹ ਖਿਲੜ ਸੈਲੜ ਦਾ ਨੀ ਨਾ ਅਰਾ ਰੋਡ ਬਦਾ
ਹਾਂਜੀ-ਹਾਂਜੀ। ਫਿਰ ਅਰਾ ਰੋਟ ਨ ਦਾ ਨਾ ਗਾੜਾ-ਗਾੜਾ ਘੋਲ ਬਣਾਉਣਾ।
ਅੱਛਾ।
ਘੋਲ ਬਣਾ ਕੇ ਨਾ ਉਹਨੂੰ ਪਨੀਰ ਨੂੰ ਉਹਦੇ ਵਿੱਚ ਥੋੜਾ ਜਿਹਾ ਲੂਣ ਮਿਰਚ। ਤੁਸੀਂ ਆਪਣੇ ਹਿਸਾਬ ਨਾਲ। ਜਿਵੇਂ ਤਾਂ ਤੁਸੀਂ ਪਾ ਉਹ ਖਾਂਦੇ ਹੋ ਲੂਣ
ਅੱਛਾ-ਅੱਛਾ।
ਉਹ ਆਪਣੇ ਹਿਸਾਬ ਨਾਲ ਪਾ।
ਅੱਛਾ- ਅੱਛਾ।
ਉਹ ਪਾ ਕੇ ਤੇ ਫੇਰ ਤੁਸੀਂ ਉਹ ਘੋਲ ਦੇ ਵਿੱਚ ਪਨੀਰ ਸੁੱਟਣਾ। ਉਹਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਪਨੀਰ ਦੀ ਕੋਟ ਨੂੰ ਉਹਦੇ ਵਿੱਚ ਬਿਲਕੁਲ ਗੋਲ ਕਰ ਲੈਣਾ ਆਵੇ।
ਅੱਛਾ‌।
ਕਰ ਲੈਣਾ ਵੈ ਸਾਰਾ ਉਹਨੂੰ
ਅੱਛਾ!
ਵਿੱਚ ਫੇਰ ਉਹਨੂੰ ਤੁਸੀਂ ਉਹ ਵਾਲੇ ਪਨੀਰ ਨੂੰ ਤੁਸੀਂ ਫਿਰ ਤੁਸੀਂ ਉਹਨੂੰ ਫਰਾਈ ਕਰਨਾ।
ਅੱਛਾ!
ਫਰਾਈ ਕਰਕੇ ਤੇ ਫੇਰ ਤੁਸੀਂ ਨਾ ਉਹ ਬਾਹਰ ਰੱਖ ਦਿਓ। ਇੱਕ ਸਾਈਡ ਤੇ ਰੱਖ ਕਦੋਂ ਫਰਾਈ ਕਰਕੇ ਕਰਕੇ, ਤੇ ਫੇਰ ਤੁਸੀਂ ਉਹ ਪਨੀਰ ਸ਼ਿਮਲਾ ਮਰ ਨਾ ਜਿਹੜੀ ਉਹਨੂੰ ਤੁਸੀਂ ਇੱਕ ਕੜਾਹੀ ਦੇ ਵਿੱਚ ਪਾ ਕੇ ਹਲਕਾ- ਹਲਕਾ ਭੁੰਨੋ, ਜਦੋਂ ਪੁੱਜ ਜੇ ਤੁਹਾਨੂੰ ਲੱਗੇ ਕਿ ਹਾਂ ਹੁਣੇ ਪੁੱਜ ਗਿਆ। ਫੇਰ ਤੁਸੀਂ ਉਹਦੇ ਵਿੱਚ ਪਨੀਰ ਪਾ ਦੋ, ਫੇਰ ਉਹਦੇ ਵਿੱਚ ਤੁਸੀਂ ਪਾਓ ਨਮਕ ਮਿਰਚ ਥੋੜ੍ਹੀ ਜਿਹੀ ਸੋਇਆ ਸੋਸ। ਸੋਸੋ ਟਮੈਟੋ ਠੋਸ ਇਹ ਚੀਜ਼ਾਂ ਪਾ ਕੇ ਨਾ ਤੁਸੀਂ ਅੱਛੀ ਤਰ੍ਹਾਂ ਉਹ ਨੂੰ ਮਿਕਸ ਕਰਲੋ ਫੇਰ ਤੇ ਤੁਸੀਂ ਗਰੇਵ। ਗਰੇਵੀ ਵੀ ਗਾੜੀ ਕਰਨੀ ਹੈ ਨਾ? ਤੇ ਤੁਸੀਂ ਲਵੋ ਪਾਣੀ 'ਚ ਥੋੜ੍ਹੇ। ਥੋੜਾ ਜਿਹਾ ਅਰਾ ਰੋਟ ਪਾਓ। ਤੇ ਉਹਦੇ ਉੱਤੇ ਪਾ ਦਿਉ ਪਨੀਰ ਦੇ। ਫਿਰ ਤੁਸੀਂ ਆਪਣਾ ਇਹਨੂੰ ਸਾਰੇ ਨੂੰ ਮਿਕਸ ਕਰ ਦਿਉ।
ਅੱਛਾ।
ਫੇਰ ਉਹਦੀ ਬੜੀ ਵਧੀਆ। ਗਾੜੀ-ਗਾੜੀ ਗਰੇਵੀ ਬਣ ਜਾਏਗੀ ਫਿਰ ਤੁਸੀਂ ਉਹ ਖਾਣਾ ਫਿਰ
ਅੱਛਾ ਭੈਣ ਜੀ ਉਹ ਤਾਂ ਬੜਾ ਹੀ ਸਵਾਦ ਲੱਗਦਾ ਹੋਣਾ ਫਿਰ?
ਹਾਂਜੀ। ਭੈਣ ਜੀ ਫਿਰ ਤੁਹਾਨੂੰ ਇੰਨਾ ਸਵਾਦ ਆ ਨਾ। ਤੁਸੀਂ ਪੁੱਛੋ ਨਾ ਕੁੱਛ।
ਅੱਛਾ ਚਲੋ ਬਣਾਵਾਂਗੇ।
ਆਕੇ ਖਵਾਨਣਾ।
ਹਾਂ, ਹਾਂਜੀ, ਜ਼ਰੂਰ ਜਦੋਂ ਵੀ ਕਦੀ ਤੁਸੀਂ ਆਏ ਨਾ ਸਾਡੇ ਘਰ ਚੱਕਰ ਲਾਇਆ। ਹਾਂਜੀ, ਤੁਹਾਨੂੰ ਜ਼ਰੂਰ ਖਵਾਵਾਂਗੇ ਬਣਾ ਕੇ ਹਾਂ ਹਾਂਜੀ- ਹਾਂਜੀ ਪਤਾ ਨੀ ਤੁਹਾਡੇ ਵਕ ਜਿਸਦਾ ਤੁਸੀਂ ਦੱਸਦੇ ਕਹਿੰਦੇ ਪਏ ਹੋ ਬਣਦਾ ਨਹੀਂ। ਲਾ ਬਾਕੀ ਬਣਾਵਾਂਗੀ ਜਰੂਰ ਜਦੋਂ ਤੁਸੀਂ ਆਓਗੇ। ਹੂੰ, ਹਾਂਜੀ, ਹੋਰ ਸੁਣਾਓ ਘਰ ਪਰਿਵਾਰ ਠੀਕ ਹੈ ਸਭ?
ਹਾਂਜੀ-ਹਾਂਜੀ, ਸਭ ਵਧੀਆ ਬਸ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਬੱਚੇ। ਕੰਮ ਕਰਕੇ ਰਾਜ਼ੀ ਨਹੀਂ ਹੈ, ਬਸ ਮਾਵਾਂ ਦੀਆਂ ਚੀਕਾਂ ਮਰਵਾਨ ਜੋਗੇ ਨੇ ਹੈ।
ਕੁੜੀਆਂ ਨੇ ਆਪਣੇ ਪੇਕੇ ਰਾਜ ਮਿਲਦਾ ਹੋਵੇ। ਸਹੁਰੇ ਜਾ ਕੇ ਫੇਰ ਕੁੜੀਆਂ ਬਾਅਦ। ਜਾਂਦੀਆਂ ਨੇ। ਕਰਨਾ ਹੀ ਕਰਨਾ ਹੈ ਕੰਮ ਹਾਂ।
ਹਾਂਜੀ ਭੈਣ ਜੀ। ਤੇ ਤੁਸੀਂ ਬਿਲਕੁਲ ਸਹੀ ਕਿਹਾ ਆਵੇ। ਹਾਂਜੀ- ਹਾਂਜੀ।
ਚਲੋ, ਹੋਰ ਹਾਂਜੀ ਹੋਰ ਠੀਕ ਹਾਂਜੀ ਠੀਕ ਹੈ।
ਹੋਰ ਘਰ ਪਰਿਵਾਰ ਸਭ।
ਹਾਂ, ਹਾਂਜੀ, ਸਭ ਠੀਕ ਨੇ ਹ ਹਾਂਜੀ- ਹਾਂਜੀ, ਠੀਕ, ਠੀਕ ਨੇ ਸਭ ਠੀਕ ਨੇ ਹਾਂਜੀ- ਹਾਂਜੀ, ਕਦੀ ਆਓ ਇੱਥੇ ਚੱਕਰ ਲਾਓ ਤੁਸੀਂ। ਹਾਂਜੀ
ਕੋਈ ਨੀ ਭੈਨ ਜੀ ਆਵਾਂਗੇ ਨਹੀਂ ਤੁਸੀਂ ਲੈ ਆ ਨਾ ਕਦੀ ਅਪਨੀ ਨੂੰ ਨੂੰ ਸਾਡੇ ਘਰ ਲੈ ਆ ਨਾ, ਹੋਰ- ਹੋਰ ਜਾ ਕਿੱਥੇ ਜਾਨਾ ਬੱਚੇਆਂ ਨੇ ਏਈਓ ਤੇ ਘਾਰ- ਬਾਰ ਹੋਂਦੇਨ ਹੋਰ ਏਦਰ ਈ ਆਨਾ ਹੁੰਦੈ ਬੱਚੇਆਂ ਨੇ। ਹਾਂਜੀ, ਹਾਂਜੀ ਹੋਰ ਸੁਨਾਓ ਭੈਨ ਜੀ
ਸਭ ਠੀਕ ਏ ਬਸ ਭੈਨਜੀ ਅੱਜ ਅਸੀ ਸਾਡੇ ਘਰਦੇ ਨਾਲ਼ ਘਰ ਏ ਗੁਵਾਂਡੀਆਂ ਦਾ, ਓ ਭੈਨਜੀ ਗਏ ਦੇ ਸੀਨ ਬਾਰ
ਚਲੋ ਭੈਨ ਜੀ ਠੀਕ ਐ, ਮੈਂ ਫੇਰ ਤੁਹਾਨੂੰ ਫੋਨ ਕਰਾਂਗੀ ਫੇਰ ਗੱਲ ਕਰਾਂ
ਹਾਂਜੀ ਠੀਕ ਐ ਭੈਨ ਜੀ ਹਾਂਜੀ ਭੈਂਜੀ, ਹਾਂਜੀ ਭੈਂਜੀ, ਠੀਕ ਐ ਸਾਸ ਸ੍ਰੀ ਕਾਲ ਜੀ ਹਾਂਜੀ ਠੀਕ-ਠੀਕ ਠੀਕ ਐ